ਸਿਖਾਤੀ
ਹਾਂਜੀ ਵਧੀਆ ਤੁਸੀ ਸੁਨਾਓ।
ਮੈਂ ਵੀ ਵਧੀਆ ਹੋਰ ਖਾ ਲਈ ਰੋਟੀ ਤੁਸੀ।
ਨਹੀਂ-ਨਹੀਂ ਜੀ ਬਸ ਖਾਵਾਂਗੇ। ਤੁਸੀ ਦੱਸੋ
ਯਾਂ ਮੈਂ ਵੀ ਬਸ ਹੁਣ ਖਾਵਾਂਗੀ ਥੋੜੀ ਦੇਰ ਤੱਕ ਵੀ ਗਰਮੀ ਹੋ ਰਹੀ ਆ ਮੈਂ ਸੋਚ ਚਾ ਪਹਿਲੇ ਨਾ ਲਾ ਫੇਰ ਉਹ ਤੋਂ ਬਾਅਦ ਰੋਟੀ ਖਾਉਗੀ।
ਹਾਂਜੀ। ਗਰਮੀ ਤਾਂ ਬਹੁਤ ਜ਼ਿਆਦਾ ਹੋ ਰਹੀ।
ਹੋਰ, ਬਾਹਰ ਸਹੀਹੈ ਗੱਲ ਆ ਹੋਰ ਤਿੰਨ-ਚਾਰ ਵਾਰ। ਐ ਹੋ ਰਿਹਾ ਵੀ ਪਿੰਡੇ ਪਾਣੀ। ਪਾਇਆ ਮੈ ਤਿੰਨ- ਚਾਰ ਵਾਰ ਮੈਂ ਤੇ ਤਿੰਨ ਵਾਰ । ਪਾ ਲਿਆ ਹੁਣ। ਤੇ ਵਾਰ ਹੁਣ ਪਾਉਂਗੀ ਹੋਰ।
ਮਰਜ਼ੀ ਵਾਰ ਨਾਈ ਜਾਓ ਐਂ ਹੋਈ। ਜਾਂਦਾ ਵਸ ਪਾਣੀ ਚ ਬੈਠੇ ਰਹੋ, ਪਾਣੀ ਤੋਂ ਬਾਹਰ ਹੀ ਨਾ ਨਿਕਲੋ।
ਸਹੀ ਗੱਲ ਆ, ਹੋਰ ਪਾਣੀ ਵੀ ਆਏ। ਕਰਨ ਲੱਗ ਰਿਹਾ ਯਾਰ।
ਹਰ ਵਾਰ ਆਪਾਂ ਜਿੰਨੀ ਵਾਰ ਨਹਾਉਦੇ ਹਾਂ। ਉਨੀ ਵਾਰ ਮੋ। ਟਰ ਦਾ ਬਟਨ ਲਗਾਓ ਠੰਡਾ ਪਾਣੀ ਆ ਜਾਂਦਾ।
ਹਾਂ।ਹੋਰ ਐ ਈ ਕਰਨਾ ਪੈ ਰਿਹਾ ਹੁਣ। ਕਿਉਂਕਿ ਉੱਤੇ ਜਿਹੜੀ ਟੈਂਕੀ ਆ ਉਹ ਤਾਂ ਗਰਮ ਹੋ ਜਾਂਦਾ ਧੁੱਪ ਕਰਕੇ ਨੀਚੇ ਜਿਹੜੀ ਟੈਂਕੀ ਆ ਉਹ ਦੇ ਚ ਪਾਣੀ ਸਟੋਰ ਆ ਬਸ ਉ ਦੋ ਮੋਟਰ ਲਾ ਕੇ ਬਸ ਨਾਲ ਹੀ
ਸਹੀ ਐ। ਇਹੀ ਹੈ ਬ ਏਸੀ ਚਲਾਈ ਰੱਖੋ ਤੁਸੀਂ ਨਾਓ ਫੇਰ ਨਾ ਇਹ ਹੁੰਦਾ ਕਿ ਬਸ ਫੇਰ ਕੁਛ ਖਾਂਵਾਂਗੇ। ਪਹਿਲਾਂ ਫਰੈਸ਼ ਹੋ ਲਈਏ ਥੋੜ੍ਹਾ ਜਿਹਾ
ਸਹੀ ਗੱਲ ਆ ਮੈਂ ਵੀ ਬਸ ਹੁਣ ਇੱਕ ਨੰਮਾ
ਹਾਂਜੀ- ਹਾਂਜੀ।
ਹੋਰ ਮੈਂ ਤਾਂ ਖੁੱਦ ਆਪ ਜੀ ਨੀ ਕਰ ਰਿਹਾ ਅੱਜ ਤਾਂ ਰੋਟੀ ਖਾਣ ਨੂੰ ਵੀ ਜੀ ਨੀ ਕਰ ਰਿਹਾ। ਬਸ ਬਾਹਰ ਲਾ ਖਾ ਲਿਆ। ਅੱਜ ਮੈਂ ਬਾਹਰ ਸ਼ੋਪਿੰਗ ਤੇ ਗਈ ਹੋਈ ਸੀ। ਉੱਥੇ ਕੱਪੜੇ-ਕੁਪੜੇ ਲੈ ਆਈ, ਹਾਂ ਬਸ ਹਮ ਬਾਹਰ। ਖਾ ਲਿਆ। ਕਾਫੀ ਨਹੀਂ ਬਸ ਉਹੀ ਜੀਨ ਟੋਪ ਹੈ ਨਾ। ਇਕ ਨਾਈਟ ਸੂਟ ਲਿਆ। ਸਹੀ ਵਾਸਤੇ ਸੇਮ। ਇਹਨਾ ਕੁੜੀਆਂ ਦੇ ਜਿੰਨੀ ਮਰਜ਼ੀ ਸ਼ਾਪਿੰਗ ਉਹ ਥੋੜ੍ਹਾ ਦੱਸਦੀਆਂ ਨੇ ਬੀ ਥੋੜੀ ਦਿੱਤੀ ਆ।
ਜਿੰਨੇ ਮਰਜ਼ੀ ਤੁਸੀਂ ਉਹ ਕਰ ਲਵੋ ਮਤਲਬ ਆਪਣਾ ਮਨ ਹੀ ਨੀ ਭਰਦਾ।
ਸਹੀ ਗੱਲ ਆ ਹੋਰ ਕਿਉਂਕਿ ਨਾ ਅੱਜ-ਕੱਲ ਉਹ ਫਾਰਸ਼ੀ ਸਲਵਾਰ ਹੀ ਚੱਲ ਰਹੀ ਹੈ, ਹਨਾ ਆਹ ਵੈਸੇ ਪੁਰਾਣੇ ਜਮਾਨੇ ਦੀ ਆ ਗਈ ਚਲਦੀ ਵੀ ਪਈ ਹ ਬਹੁਤ ਟਰੈਂਡ ਚ ਬਹੁਤ ਪਹਿਲਾਂ ਜਦੋਂ ਮੇਰੀ ਮੰਮਾ ਹੁਣ ਛੋਟੇ-ਛੋਟੇ ਮੰਮੀ ਕਹਿ ਰਹੀ ਹੁਣ-ਹੁਣ ਫੇਰ ਆ ਗਿਆਾਂ। ਪਲਾਜ਼ੋ ਮਮੀ ਕਹਿੰਦੇ
ਪਹਿਲਾਂ ਆਲ਼ੇ ਟਰੈਂਡ ਚੱਲੀ ਜਾ ਰਹੇ ਨੇ। ਜੋ ਪਹਿਲਾਂ ਚੱਲਦੇ ਸੀ, ਤੁਸੀਂ ਮਤਲਬ ਸੁੱ ਉਹਨਾਂ ਦੇ ਫੈਬਰਿਕ ਵਿੱਚ ਵੀ ਦੇਖੋਂਗੇ ਮੇਰੇ ਮੰਮਾ ਮੰਮਾ ਕਹਿੰਦੇ ਨੇ ਕਿ ਵੀ ਇਹ ਸਾਡੇ ਵਿਆਹ ਦੇ ਟਾਈਮ ਚੱਲਦੇ ਸੀ, ਤੇ ਪੁਰਾਣੇ ਜਮਾਨੇ ਚ ਚੱਲਦੇ ਸੀ, ਕਿਉਂਕਿ ਉਹ ਹਰਦੁਵਾਰ ਤੋਂ ਫੇਰ ਹਮ ਹਮ ਦਵਾਰ ਦਵਾਰ ਤੋਂ ਆਈ ਜਾ ਰਿਹਾ ਆ ਉਹ ਹਰ ਇੱਕ ਟਰੈਂਡ।
ਹਾਂ ਸੇਮ ਉਹੀ ਚੱਲ ਰਿਹਾ ਹੈ ਹਨਾ। ਚੀਜ਼ ਦਿਖਾ ਦੇਣਗੇ ਆਹਾ ਏ ਆਹਾਂ ਮੈਂ ਕਿਹਾ ਫੇਰ ਮੈਂ ਬਸ ਥੋੜੇ ਜਿ ਮੈਂ ਦੋ ਤਿੰਨ ਟੋਪ ਲਏ ਨੇ, ਇੱਕ ਜੀਨ, ਜੀਨ ਤਾਂ ਮੈਂ ਇੱਕ ਹੀ ਲਈ ਆ ਮੈਂ ਕਿਹਾ ਬਸ ਵਾਧੂ ਹੈ ਜੀਨਾਂ ਤਾਂ ਟੋਪ ਬਦਲ ਬਦਲ
ਹਮ ਹਮ ਉਹੀ ਹੈ, ਵੈਸੇ ਗਰਮੀ ਚ ਤਾਂ ਵੈਸੇ ਨਾ ਸੂਟ ਵੀ ਚਲੋ ਕੰਫ ਉਹੀ ਹੈ ਕਿ ਚੁੰਨੀ ਨਹੀਂ ਸਾਂਭੀ ਜਾਂਦੀ ਹੈਗੀ ਸੂਟ ਪਾ ਤਾਂ ਲਈਏ।
ਸਹੀ ਗੱਲ ਆ ਮੈਂ ਹੁਣ ਵੀ ਕੋਟਨ ਕੋਟਨ ਦੇ ਸਵਾਏ, ਹਾਂ ਬਸ
ਸਹੀ ਏਂ ਨਹੀਂ ਸਾਭਦੀ ਮੈਂ ਇਹਨੀਂ ਹਹ ਮੈਂ ਇੰਹਨੀਂ ਵਾਰ ਸੋਚਿਆ। ਤੇ ਕੁਛ ਨੂੰ ਟਾਈਮ ਨੀ ਐ। ਮੈਂ ਅਗਰ ਕਿਤੇ ਰਿਸ਼ਤੇਦਾਰੀ ਚ ਜਾਣਾ ਜੇ। ਮਤਲਬ ਕਾਰ ਵਗੈਰਾ ਚ ਜਾਣਾ ਫੇਰ ਤਾ ਪਾ ਲੈਂਨੀਂਆ ਬਈ ਬੱਸ ਚ ਬਾਲਾ ਔਖਾ ਮੇਰੇ ਤੋ ਨੀ ਸੂਟ
ਸਹੀ ਗੱਲ ਆ ਹਾਂ। ਹੋਰ ਨਹੀਂ ਪਾਏ ਜਾਂਦੇ। ਅਏਂ ਹੁੰਦਾ ਬਸ ਹੋ ਗਿਆ ਬਈ ਪਾਸੇ ਹੋ ਜਾਓ।
ਪਹਿਲਾਂ ਦੇਖੋ ਨਾ ਕਿਵੇਂ ਅਗਲੇ ਨਾ ਹਨਾ ਕਿਵੇਂ ਮਤਲਬ ਸੂਟ ਪਾਉਂਦੇ ਸੀ ਇੰਨੇ ਇੰਨੇ ਘੱਗਰੇ ਪਾਉਂਦੇ ਸੀਗੇ ਫੁਲ ਕਾਰੀਆਂ ਲੈਂਦੇ ਸੀ ਹਨਾ ਉਹ ਵੀ ਤਾ ਕਿੰਨਾ ਕੁਛ ਔ ਕਰਦੇ ਸੀ ਹੁਨ ਤਾਂ ਆਪਾਂ ਫੇਰ ਵੀ ਨ ਨਾਈਟ ਸੂਟ ਪਾ ਲੈਂਨੇਂ ਹਾਂ ਟੀ ਸ਼ਰਟਸ ਵਗੈਰਾ ਪਾ ਲੈਂਨੇਂ ਹਾਂ।
ਸਹੀ ਗੱਲ ਆ ਹੋਰ ਕਈਆਂ ਦੇ ਨਾਂ ਹੁਣੇ ਵੀ ਮਤਲਬ ਕਲਚਰ ਚ ਇਹਦਾਂ ਏ ਵੀ ਤੁਸੀ ਮਤਲਬ ਉਹੀ ਕੱਪੜੇ ਪਾਉਨੇ ਹੈਂ ਮਤਲਬ ਜਿਹੜੀ ਉਹਨਾਂ ਦੀ ਡਰੈਸ ਕੋਡ ਹੁੰਦਾ ਏ ਮਤਲਬ ਅਸੀ ਤਾ ਚਲੋ ਸੂਟ ਸਾਟ ਪਾ ਲਈ ਦਾ ਓਂਹ ਤਾਂ ਹਜੇ ਵੀ ਹੇਨਾ ਰਾਜਸਥਾਨੀ ਵਗੈਰਾ ਮੈਂ ਵਾਧੂ ਦੇਖੇ ਨੇ ਉਹ ਘਰ। ਘਰੇ ਜੇ ਪਾ ਕੇ ਉਹਦੇ ਉੱਪਰ ਨਾ ਸ਼ੋਰਟ ਜਿਹੀ ਕੁੜਤੀ ਹੁੰਦੀ ਆ ਉਹਨਾਂ ਦੀ। ਉਹ ਪਾਉਂਦੇ ਨੇਂ ਹੰ ਅਸੀ ਤਾ ਚਲੋ ਸੂਟ ਸ਼ਰਟ ਪਾ ਲੈਨਗੇ।
ਆਪਣੇ ਤੇ ਉਰੇ ਫੇਰ ਵੀ ਹਨਾ ਚਲੋ ਕਾਫੀ ਉਹ ਹੈਗਾ ਉਹਨਾਂ ਦੇ ਓਹੀ ਹੁੰਦਾ ਕਿ ਨੀਚੇ ਨੂੰ ਮਤਲਬ ਉਹ ਲੈਂ ਘੱਘਰੇ ਦੇ ਟਾਈਪ। ਹੁੰਦਾ ਔਰ ਸ਼ੋਟ ਕੁੜਤੀ ਹਰ ਹਾਂ। ਕਿਉਂਕਿ ਉਹਨਾਂ ਦੇ ਕਲਚਰ ਚ ਉਹੀ ਪਾਉਂਦੇ ਨੇਂ। ਹਮ-ਹਮ ਆਪਣੇ ਤਾ ਚਲੋ ਫੇਰ ਵੀ ਆਪਾਂ ਨਾ ਜੀਂਸ ਵੀ ਪਾ ਲੈਂਨੇਂਆ ਸੂਟ ਵੀ। ਜੀਨ ਲੋ ਟੋਪ ਸ਼ੋਪ ਪਾ ਲੈਦੇ ਆ ਪਾ ਲੈਂਨੇਂ ਹਾਂ ਹਾਂਜੀ ਹਾਂ।
ਤਾਂ ਹੁਹ ਸੂਟ ਤਾਂ ਸਭ ਤੋਂ ਵਧੀਆ ਲੱਗਦਾ ਏ ਮੈਨੂੰ ਬਟ ਤੇ ਕੋਟਨ ਦੇ ਹੋਣ। ਹੁਹ ਕੋਟਨ ਦੇ ਤਾ ਪਾਏ ਜਾਂਦੇ ਨੇਂ ਗਰਮੀ ਚ ਹਾਂ।
ਕਿਉਂਕਿ ਇੱਕ ਤਾ ਇਹ ਹੈ ਕਿ ਚੱਲ ਹਾਂ-ਹਾਂ। ਕਿ ਹਾਂ ਚਲੋ ਆਪਾਂ ਘਰੇ ਵੀ ਪਾ ਸਕਦੇ ਹਾਂ, ਹਨਾ ਸੂਟ ਨੂੰ ਅਗਰ ਚਲੋ ਜ਼ਿਆਦਾ ਵਧੀਆ ਬਣਾਇਆ ਹੋਇਆ ਕਿ ਜਿਵੇਂ ਲੈਸ ਵਗੈਰਾ ਲਾਈ ਹੋਈ ਹੈ। ਫਿਰ ਆਪਾਂ ਬਾਹਰ ਵੀ ਪਾ ਲੈਂਦੇ ਹਾਂ।ਵਧੀਆ ਰਹਿੰਦੇ ਨੇ ਐਵੇਂ ਦੇ
ਸਹੀ ਹਮ ਅੱਜ ਕੱਲ ਤਾਂ ਉਹ ਸ਼ੋਰਟ ਕੁੁਰਤੀ ਦਾ ਬੜਾ ਟਰੈਂਡ ਆ।
ਹਾਂਜੀ।ਹਾਂ ਬਹੁਤ ਮੇਨੇ ਵੀ ਉਹ ਤਿੰਨ, ਚਾਰ ਸਵਾਈਆਂ ਸਵਾਈਆਂ ਨੇ ਬਈ। ਮੈਨੂੰ ਤਾਂ ਬਹੁਤ ਕੰਫ ਕੰਫਰਟੇਬਲ ਲੱਗਦੇ ਆ ਨਾ ਕੋਈ ਚੁੰਨੀ ਲੈਣੀ ਨਾ ਕੁਛ ਜੀਨ ਦੇ ਨਾਲ ਪਾਓ ਕੰਫਰਟੇਬਲ ਰਹਿੰਦਾ ਅਗਲਾ।
ਦੋ ਨਹੀਂ ਮੇਰੇ ਕੋਲ। ਮੈਂ ਇੱਕ ਤਾਂ ਮੈਂ ਰੇਡੀਮੇਟ ਲਈ। ਠੀਕ ਮੈਂ ਸਵਾਈ ਸੀ ਬਸ ਉਹ ਮੈਨੂੰ ਇੰਨੀ ਕੰਫਰਟੇਬਲ ਲੱਗਦੀ ਹੈ ਬਸ ਉਹੀ ਲੋਅਰ ਲੋਵਰ ਦੇ ਉੱਤੋਂ ਨੀਚੇ ਲੋਵੇਰ ਪਾਲਿਆ।
ਨਹੀਂ ਸਹੀ ਹੈ ਸਹੀ ਹੈ ਕੋਈ ਐਡਾ ਉਹ ਨਹੀਂ ਬੰਦਾ ਕੰਫਰਟੇਬਲ ਵੀ ਰਹਿੰਦਾ ਤੇ ਚਾਹੇ ਉਹਨੂੰ ਤੁਸੀਂ ਘਰੇ ਵੀ ਪਾਲੋ ਬਾਹਰ ਵੀ ਪਾਲ ਲੋ। ਦੋਨੋ ਜਗ੍ਹਾ ਚੱਲ ਜਾਂਦਾ ਹੈ। ਤੇ ਉਹੀ ਹੈ ਕਿ ਵੈਸੇ ਪਾ ਪਾਕਿਸਤਾਨੀ ਸੂਟ ਨਾ ਜ਼ਿਆਦਾ ਵਧੀਆ ਲੱਗਦੇ ਨੇ ਇਹਨਾਂ ਤੇ ਦੇਖਿਆ ਤੁਸੀਂ। ਕਿੰਨੇ ਵਧੀਆ ਸੂਟ ਹੁੰਦੇ ਨੇ। ਬ ਮੈਨੂੰ
ਹਾਂ ਪਾਕਿਸਤਾਨੀ ਹਮ ਪਾਕਿਸਤਾਨੀ ਉਹਨਾਂ ਦੇ ਨਾ ਇੱਕ ਤਾਂ ਖੁੱਲ੍ਹੇ-ਖੁੱਲ੍ਹੇ ਜੋ
ਹਮ-ਹਮ ਖੁੱਲ੍ਹੇ ਹੁੰਦੇ ਨੇ ਇੱਕ ਤਾਂ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਮੈਂ ਪੁੱਛ ਰਹੀ ਹ ਤੁਸੀਂ ਨੀ ਸਵਾਇਆ ਕਦੀ।
ਤੁਹਾਡੀਆਂ ਆਵਾਜ਼ ਨਹੀਂ ਆ ਰਹੀ ਥੋੜੀ ਕਲੀਅਰ।
ਅੱਛਾ ਮੈਂ ਕਹਿ ਰਹੀ ਹਾਂ ਵੀ ਤੁਸੀਂ ਨਹੀਂ ਸਵਾਇਆ ਕਦੀ ਪਾਕਿਸਤਾਨੀ ਸੂਟ
ਹਾਂਜੀ ਹਾਂਜੀ ਮੈਨੇ ਬਣਵਾਇਆ ਸੀ ਫਰਸੀ ਸਲਵਾਰ ਨਾਲ।
ਅੱਛਾ।
ਹਾਂਜੀ ਉਹ- ਉਹਦੀਆਂ ਮਤਲਬ ਬਾਹਵਾਂ ਅੱਗੇ ਤੋਂ ਥੋੜੀਆਂ ਖੁੱਲੀਆਂ ਸੀਗੀਆਂ- ਤੇ ਮਤਲਬ ਹਾਂਜੀ ਹਾਂ- ਤੇ ਮਤਲਬ ਜਿਹੜਾ ਆਪਣਾ ਅ ਚੋਰਸ ਆਲਾ ਗਲਾ ਬਣਾਇਆ ਸੀ ਉਹਦਾ ਸੂਟ ਦਾ।
ਅੱਛਾ ਚਲੋ ਵਧੀਆ ਤੁਸੀਂ- ਤੁਹਾਡੀ ਮੰਮਾ ਵਗੈਰਾ ਕਰਦੇ ਨੇ-
ਹਾਂਜੀ ਹਾਂ ਅ ਨਹੀਂ ਮੰਮਾ ਨੂੰ ਆ- ਮੰਮਾ ਹੀ ਬਣਾਦੇ ਨੇ।
ਅੱਛਾ ਮੇਰੀ ਮੰਮਾ ਨੂੰ ਔਦੇ-
ਹਾਂਜੀ ਚਲੋ ਇਹ ਹੈ ਕਿ ਹਨਾ ਨੋਰਮਲ ਤਾਂ ਮਤਲਬ ਜਿਵੇਂ ਆਪਾਂ ਘਰੇ ਪਾਣੇ ਆ ਜਾਂ- ਮਤਲਬ ਇਹ ਉਹ ਤਾਂ ਫੇਰ ਵੀ ਚਲੋ ਬਣਾ ਲੈਣ- ਲੈਂਦੇ ਨੇ ਬਟ ਜਿਹੜੇ ਐਵੇਂ ਹੁੰਦਾ ਕਿ ਪਾਰਟੀ ਵੇਅਰ ਕਰਨੇ ਆ ਉਹ ਤਾਂ ਆਪਾਂ ਨੂੰ ਬਾਹਰ ਤੋਂ ਹੀ ਸਵਾਣੇ- ਪੈਂਦੇ ਨੇ।
ਹਾਂ ਉਹ ਤਾਂ ਅਸੀਂ ਵੀ-
ਕਿਉ ਹਾਂ ਕਿਉਂਕਿ ਉਹ ਤਾਂ ਫਿਰ ਟੇਲਰ ਤੋਂ ਹੀ ਹਮ- ਤੋਂ ਹੀ ਸੈੱਟ ਆਉਂਦੇ ਨੇ ਟੇਲਰ ਤੋਂ ਹੀ।
ਹਾਂਜੀ ਹਾਂਜੀ ਇਹ ਤਾਂ ਹੈ ਔਰ ਸੂਟਾ ਦਾ ਤਾਂ ਬੜਾ ਸ਼ੌਕ ਹੁੰਦਾ- ਕੁੜੀਆਂ ਨੂੰ-
ਹਾਂਜੀ ਤੁਸੀਂ ਕਿਵੇਂ ਦੇ ਸੂਟ ਮਤਲਬ ਪਸੰਦ ਕਰਦੇ ਹੋ ਪਾਣਾ?
ਮੈਂ ਬਸ ਕੋਟਨ ਤੋਂ ਲਾਵਾਂ ਮੈਨੂੰ ਫਿਰ- ਹੁਣ ਹੁਣ ਤਾਂ ਮੈਨੂੰ ਫਰਸ਼ੀ ਸਲਵਾਰ ਦਾ ਨਹੀਂ ਨਾ ਸਲਵਾਰ ਸੂਟ-
ਠੀਕ- ਹੈਵੀ ਬਣਾਉਦੇ ਹੋ ਸਲਵਾਰ?
ਨਾ ਹੈਵੀ ਨਹੀਂ ਬਣਾਉਣੀ-
ਠੀਕ ਐ ਠੀਕ ਐ।
ਹਾਂ ਇੰਨੀੇ ਸਾਂਭੀ ਨਹੀਂ ਜਾਂਦੀ ਮੈਂ ਤਾਂ ਦੋ ਘੰਟੇ- ਟੇ ਪਾ ਕੇ ਮੈਨੂੰ ਐਂ ਹੁੰਦਾ ਬਸ ਸਾਰ ਲਵਾਂ ਬਸ ਲਾਹ ਦਾ ਇਹਨੂੰ ਨਾਈਟ ਸੂਟ ਪਾ ਲਾ ਹੋਰ ਮੇਥੋਂ ਬਸ ਫੂਟਵਾਂ- ਫੋਟੋਵਾਂ ਦੋ ਜੀ ਕਰਾ ਕੇ ਜੇ- ਕੋਈ ਫੰਕਸ਼ਨ ਹੋਇਆ ਬਸ ਪਾ ਕੇ ਬਸ ਉੱਥੇ ਬਸ ਆ ਕੇ ਤਾਂ ਬਸ- ਏਦਾਂ ਹੁੰਦਾ ਬਸ ਤਾਂ- ਹੋ ਗਈ ਹੁਣ ਨੀ ਕਲ-
ਹਾਂਜੀ ਹਾਂ ਸਹੀ ਹੈ ਤੇ ਮਤਲਬ ਮੈਂ ਵੀ ਸਵਾ ਲੈਣੀ ਆ ਫਾਰਸ਼- ਸਲਵਾਰ ਵੀ ਆ, ਸਟ੍ਰੇਟ ਸਲਵਾਰ ਵੀ ਆ, ਸਿੰਪਲ ਸਲਵਾਰ ਵੀ ਹੈ-
ਹਾਂ, ਅੱਛਾ ਪਲਾਜੋ ਹਾਂ ਨਾ ਮੈਂ ਪਾ ਤਾਂ ਲੈਂਨੀ ਆ ਪਰ- ਮੈਨੂੰ ਇੰਨੇ ਪਲਾਜ਼ੋ ਨੀ ਵਧੀਆ ਲੱਗਦੇ ਬਟ ਹਾਂ- ਏਦਾਂ ਮੈਂ ਫਰਸ਼ੀ ਸਲਵਾਰ ਹੋ ਗਈ ਤੀ- ਪਲ ਸਲਵਾਰ ਆਹਾ ਆਹਾ ਸਾਰਾ ਕੁਛ ਪਾ ਲੈਂਨੀ ਆ ਮੈਂ-
ਹਮ ਵ- ਥੋਨੂੰ ਪਾਣਾ ਵੀ ਚਾਹੀਦਾ ਸੂਟ ਤਾਂ ਵੈਸੇ- ਫਿਰ ਵੀ ਸੋਹਣੇ ਲੱਗਦੇ ਨੇ ਪਾਨੇ-
ਸੋਹਣੇ ਲੱਗਦੇ ਆ ਸਹੀ- ਗੱਲ ਆ।
ਵੈਸੇ ਜੀਨਸ ਨਾਲੋਂ ਹਮ ਹਮ ਜੀਨਸ ਨਾਲੋਂ ਵੈਸੇ ਸੂਟ ਜ਼ਿਆਦਾ ਕੰਫਰਟੇਬਲ ਟੇਬਲ ਰਹਿੰਦੇ ਨੇ।
ਹਾਂਜੀ ਗਰਮੀਆਂ ਚੋਂ ਤਾਂ ਰਹਿੰਦੇ ਆ- ਸੂਟ ਕੰਫਰਟੇਬਲ ਮੈਂ ਬਹੁ ਵਾਰ ਨੋਟਸ ਕੀਤੀ- ਤਾ ਜੀਨ ਜੀਨ- ਆਪਾਂ ਨਾ ਏਹ ਖਾਣ ਨੂੰ ਪੈਂਦਾ- ਨੂੰ
ਚਾਹੇ ਨਾ ਤੁਸੀਂ ਸਿੰਪਲ ਸੂਟ ਪਾ ਰਹੇ ਹੋ ਚਾਹੇ ਅਗਰ ਤੁਸੀਂ ਉਸ ਤੇ ਥੋੜੀ ਲੈਸ ਲਗਾ ਲਈ ਹਨਾਂ ਜਾਂ ਕੁਛ ਕੁੱਝ ਐਵੇਂ ਦਾ ਲਗਾ ਲੈਣਾ ਉਹਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਸੂਟ ਦੀ, ਹਮ ਹਮ ਫੇਰ ਤੁਸੀਂ ਸਾਰੇ ਬਾਹਰ ਤੋਂ ਸਿਲਵਾਨੇ ਹੋ ਜਾਂ ਆ ਘਰੇ ਵੀ ਬਣਾ ਲੈਂਨੇ ਓ?
ਨਾ ਮੇਰੀ ਮੰਮਾ ਬਨੋਂ ਦਿੰਦੇ ਨੇ ਬਾਕੀ ਘਰੇ ਬਾਕੀ ਬਾਹਰੋਂ ਤਾਂ ਹੈਵੀ ਜੇ ਜਾਂ ਫਰਸ਼ੀ ਸਲਵਾਰ ਮੇਰੀ ਮੰਮਾ ਨੂੰ ਇੰਨੀ ਅ ਪਹਿਲੇ ਮੰਮਾ ਨੂੰ ਕਟਿੰਗ ਦਾ ਨੀ ਪਤਾ ਸੀ ਫਰਸ਼ੀ ਤਾਂ ਉਹ ਫਿਰ ਮੈਂ ਇੱਕ ਬਾਹਰੋਂ ਸਿਲਵਾਈ ਸੀ। ਫਰਸ਼ੀ ਸਲਵਾਰ ਹੁਣ ਮੰਮਾ ਕਹਿੰਦੇ ਵੀ ਮੈਂ ਕਰਾਂਗੀ ਟਰਾਏ
ਹਾਂ ਹਾਂ ਕਰਨਾ ਚਾਹੀਦਾ ਟਰਾਏ ਆਪਾਂ ਨੂੰ ਪਤਾ ਲੱਗ ਜਾਂਦਾ ਐ, ਹਾਂਜੀ ਤੇ ਬਾਹਰ ਤਾਂ ਤੁਸੀਂ ਰੇਟ ਵੀ ਦੇਖੋ ਬਹੁਤ ਹੁੰਦਾ ਐ
ਹਾਂ ਬਹੁਤ ਜ਼ਿਆਦਾ ਆ ਯਾਰ ਮੈਂ ਪੁੱਛਿਆ ਪੰਜ ਸੌ ਰੁਪੈ ਮੈਂ ਕਿਹਾ ਹੈਂ ਮੈਂ ਕਿਹਾ ਇਨੇ ਚ ਤਾਂ ਸਿਲ ਨਵਾਂ ਵੀ ਆ ਜਾਣਾ ਸੀ, ਇੱਕ ਹੋਰ ਆ ਜੇ ਹੋਰ ਠੀਕ ਐ ਸਤਿ ਸ਼੍ਰੀ ਅਕਾਲ
ਜੀ,